ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ?
ਬਸ ਵਧੀਆ ਤੁਸੀਂ ਸੁਨਾਓ?
ਬਸ। ਮੈਂ ਕਿਹਾ ਤੁਹਾਨੂੰ ਕੋਲ ਹੀ ਕਰ ਲਈਏ ਤੁਸੀਂ ਤੇ
ਨਹੀਂ-ਨਹੀਂ ਐਵੇਂ ਦੀ ਗੱਲ ਨੀ ਬਸ ਤਬੀਅਤ ਠੀਕ ਨੀ ਸੀ ਥੋੜ੍ਹੀ ਸੀ। ਇਸ ਕਰਕੇ।
ਹੂੰਮ। ਕੀ ਹੋ ਗਿਆ ਸੀ?
ਬਸ ਇਹੀਓ ਪਤਾ ਨੀ, ਕਿ ਵੈਦਰ ਚੇਂਜ ਹੈ, ਜਾਂ ਪਤਾ ਨੀ ਕੀ ਹੈਗਾ ਹੈ? ਮਤਲਬ ਬੋਡੀ,, ਹੋ ਰਿਹਾ ਦੋ ਤਿੰਨ ਦਿਨਾਂ ਦਾ ਨਾ
ਹਮ ਜ,,,
ਚਲੀ ਗਈ, ਤੇ ਮੈਨੂੰ ਲੱਗਦਾ ਉਹ ਸਰਦ ਗਰਮ ਜਿਹਾ ਹੋ ਗਿਆ। ਤੇ ਉਹਦੇ ਕਰਕੇ ਨਾ ਪੂਰੀ ਬੋਡੀ, ਪੇਨ ਸੀਗਾ ਦੋ ਦਿਨ ਬਹੁਤ ਮੁਸ਼ਕਿਲ ਮਤਲਬ ਰਿਹਾ।
ਹਾਂਜੀ ਤੁਸੀਂ ਨਾ ਮਤਲਬ ਗਰਮੀ ਚ ਗਏ ਹੋ ਕਿਧਰੇ ਬਾਹਰ ਆ ਕੇ ਏ ਸੀ ਚ ਪੈ ਕੇ ਹੋ ਕੇ ਲੱਗਦਾ
ਬਸ ਉਹੀ ਹੈ ਨਾ ਅੱਜ ਕੱਲ੍ਹ ਤੁਹਾਨੂੰ ਪਤਾ ਇੰਨੀ ਗਰਮੀ ਪੈਦੀ ਹੈ ਮਤਲਬ ਇੰਨੀ ਗਰਮੀ ਹੈ ਬਰਦਾਸ਼ਤ ਹੁੰਦੀ ਨੀ ਐ
ਤੇ ਬਸ ਉਹੀ ਉਹ ਮੈਂ ਗਈ ਵੀ ਦੁਪਹਿਰ ਵੇਲੇ ਸੀਗੀ ਤੇ ਬਸ ਜਿਵੇਂ ਆਈ ਤੇ ਉਵੇਂ ਸਿਰ ਦਰਦ ਦੇ ਨਾਲੇ ਬਦਲੀ ਬੋਡੀ ਹੋਣ ਲੱਗ ਗਈ ਇਕਦਮ ਤਾ ਕਰਕੇ ਹਾਂਜੀ ਹਾਂਜੀ
ਥੋੜਾ ਨਾ ਗਰਮੀ ਚ ਬੰਦੇ ਨੂੰ ਧਿਆਨ ਰੱਖਣਾ ਚਾਹੀਦਾ ਨਾ ਸਵੇਰੇ ਘਰੋਂ ਨਿਕਲਿਆ ਅਗਰ ਗਰਮੀ ਪਾਣੀ ਪੀ ਕੇ ਜਾਵੇ ਨਿੰਬੂ ਪਾਣੀ ਪੀ ਕੇ ਜਾਵੇ ਥੋੜ੍ਹਾ ਫ਼ਰਕ ਪੈ ਜਾਂਦਾ ਐ
ਨਹੀਂ ਨਹੀਂ ਮੈਂ ਵੈਸੇ ਤਾਂ ਘਰ ਹੁੰਦੀ ਆ ਫਿਰ ਮੈਂ ਸਾਰਾ ਕੁੱਛ ਹੀ ਲੈ ਲੈਂਦੀ ਹਾਂ ਜਿਵੇਂ ਮੈਂ ਪਾਣੀ ਪੀਂਦੀ ਰਹਿੰਦੀ ਆ ਪਾਣੀ ਪੀ ਲਿਆ ਇਹ ਸਭ ਚੱਲਦਾ ਰਹਿੰਦਾ ਹੈ ਕੋਈ ਨਾ ਅਚਾਨਕ ਉਸ ਦਿਨ ਨਾ ਮੈਨੂੰ ਜਾਣਾ ਪੈ ਗਿਆ ਜਾਣਾ ਵੀ ਦੁਪਹਿਰ ਵੇਲੇ ਪੈ ਗਿਆ ਉਸ ਟਾਈਮ ਬੜੀ ਧੁੱਪ ਸੀ ਬਸ ਜਿਵੇਂ ਨਿਕਲ ਨਿਕਲੇ ਹਾਂ ਉਧਰ ਬਸ ਸਹੀ ਲੱਗਦਾ ਉੱਥੇ ਜਾ ਕੇ ਫਿਰ ਵੀ ਏਸੀ ਚ ਬੈਠੇ ਜਿੱਥੇ ਗਏ ਸੀਗੇ ਫਿਰ ਉੱਥੇ ਕੋਲ ਡਰਿੰਕ ਵਗੈਰਾ ਆ ਗਈਆਂ ਤੇ ਕੋਲਡ ਡਰਿੰਕ ਵਗੈਰਾ ਲਿੱਤੀਆਂ ਬਸ ਫੇਰ ਘਰ ਆਈਆ ਮੈਂ ਫੇਿਰ ਗਰਮੀ ਲੱਗਣ ਵਾਲੀ ਅੱਛਾ ਗਏ ਵੀ ਅਸੀਂ ਨਾ ਐਕਚੁਲੀ ਟੂ ਵੀਲਰ ਚ ਸੀਗੇ
ਉਸ ਕਰਕੇ ਵੀ ਹੋ ਗਿਆ ਚਲੋ ਗੱਡੀ ਚ ਗਏ ਨੀ ਉਹ ਮੈਨੂੰ ਲੱਗਦਾ ਉਈ ਉਹ ਓਦੇ ਨਾਲ ਹੀ ਥੋੜਾ ਜਿਹਾ ਇਫੈਕਟ ਪੈ ਗਿਆ ਨਾ ਥੋੜਾ ਬੋਡੀ ਤੇ ਸਰਦ ਗਰਮ ਜਾ ਨਾ
ਤੁਸੀਂ ਨਾ ਤੁਹਾਡਾ ਮਤਲਬ ਵੀ ਅਗਰ ਅੱਗੋਂ ਇਸ ਤਰ੍ਹਾਂ ਐਸਾ ਹੋਵੇ ਨਾ ਤਾਂ ਤੁਸੀਂ ਇੱਕਦਮ ਏ ਸੀ ਨਾ ਪਿਆ ਕਰੋ ਮਤਲਬ ਪਹਿਲੇ ਪੱਖੇ ਥੱਲੇ ਬੈਠਾ ਥੋੜ੍ਹੀ ਦੇਰ ਫਿਰ ਡਾਇਰੈਕਟ ਡਾਇਰੈਕਟ ਏ ਸੀ ਏ ਸੀ ਚ ਨਾ ਜਾਇਆ ਕਰੋ ਤੁਹਾਨੂੰ ਨਾ ਤਾਂ ਦਿੱਕਤ ਆ ਜਾਂਦੀ ਆ
ਹਾਂਜੀ ਬਸ ਉਹ ਤਾਂ ਹੈ ਹੀ ਹੈ ਹਾਂਜੀ
ਨਾਲੇ ਤੁਸੀਂ ਜਿੰਮ ਜੁੰਮ ਜਆਇਨ ਕਰੋ ਥੌੜੀ
ਹਾਂਜੀ
ਜਿੰਮ ਜੁਮ ਜਾ ਰਹੇ ਓ ਨੇ
ਨਹੀਂ ਜਿੰਮ 'ਤੇ ਨਹੀਂ ਜਾ ਰਹੀ ਮੈਂ
ਫਿਰ ਜਿੰਮ ਜਾਣਾ ਸ਼ੁਰੂ ਕਰੋ
ਜਿੰਮ ਨਹੀਂ ਸੋਚਿਆ ਸੀਗਾ ਚਲੋ ਯੋਗਾ ਜੁਆਇਨ ਕਰਾਂਗੀ
ਹੂੰਮ
ਤੇ ਦਿਖ ਨੀ
ਥੋੜ੍ਹਾ ਨਾ ਸਰੀਰ ਚ ਮਤਲਬ ਕਿ ਜਿੰਮ ਕਰਨ ਨਾਲ ਨਾ ਇੱਕ ਪੂਰੀ ਐਨਰਜੀ ਆਉਂਦੀ ਇੱਕ ਕਿਸਮ ਦੇ ਨਾ ਸਰੀਰ ਜਿੰਨਾ ਨਵਾ ਜਿਹਾ ਹੋ ਜਾਂਦਾ ਹੈ
ਨਹੀਂ ਉਹ ਤੇ ਗੱਲ ਸਹੀ ਕਹਿ ਰਹੇ ਹੋ ਬਟ ਉਹੀ ਹੈ ਨਾ ਕਿ ਇੱਕ ਸਵੇਰੇ ਦਾ ਟਾਈਮ ਨਹੀਂ ਮਿਲਦਾ ਇਹ ਸੋਚ ਰਹੀ ਸੀ ਯੋਗਾ ਕਰਨ ਦਾ ਨਾਂ ਕੀ ਯੋਗਾ ਜਵਾਇਨ ਕਰਾ ਲਓ, ਮਤਲਬ ਇੱਕ ਥੋੜੇ ਨਾ, ਸ਼ਰੀਰ 'ਚ ਜਿਵੇ ਸਿਟਫਨਸ ਹੋ ਜਾਂਦੀ ਨਾ। ਮਨਾ, ਥੋੜਾ ਜਾ ਉਸ ਕਰਕੇ ਵੀ ਮੈਨੂੰ ਥੋੜਾ ਲੱਗ ਰੇਆ।
ਹੂੰ, ਨੀ ਤੁਸੀਂ ਨਾ ਫੇਰ ਐੰਜ ਕਰੋ, ਸਵੇਰੇ ਨਾ ਖਾਲੀ ਪੇਟ ਨਾ, ਛੱਤ ਦੇ ਉੱਪਰ ਜਾਏ, ਖੁੱਲੇ ਅਸਮਾਨ ਥੱਲੇ। 'ਤੇ ਇੱਕ ਮੈਟ ਵਿਛਾ ਕੇ ਨਾ, ਦੋ ਆਸਨ ਕਰਲੋ, ਸਿਰਫ।
ਅੱਛਾ ਜੀ।
ਇੱਕ ਤਾਂ ਕਰਲਓ ਤੁਸੀਂ, ਪਰਾਨਾਯਾਮ।
ਅੱਛਾ ਜੀ।
'ਤੇ ਸੈਕਿੰਡ ਕਰਲੋ, ਅਨੋਮ-ਵਿਲੋਮ। 'ਤੇ ਏਦੇ ਹਾਂਜੀ-ਹਾਂਜੀ, ਤੁਸੀਂ ਨਾ ਸਿਰਫ ਗਿਨਤੀ ਦੇ ਨਾ ਤਿੰਨ ਸੌ ਕਰੋ ਪ੍ਰਾਣਯਮ, ਤੇ ਤਿੰਨ ਸੌ ਕਰੋ ਇਨੋਮ-ਵਿਲੋਮ, ਗਿਆ
ਅੱਛਾ ਜੀ।
'ਤੇ ਮੈਂ ਕੈੰਨਾ, ਤੁਹਾਡੇ ਸਰੀਰ 'ਚ ਕੋਈ ਵੀ ਅਗਰ ਤੁਹਾਡਾ ਸਰੀਰ ਪਤਲੈ 'ਤੇ ਹੈਲਦੀ ਹੋ ਜੇਗਾ। ਜੇ ਮੋਟਾ ਏ ਤੇ ਪਤਲਾ ਹੋ ਜੇਗਾ, ਸਰੀਰ ਦੇ ਅੰਦਰ ਕੋਈ ਵੀ ਮਤਲਬ, ਤੁਹਾਨੂੰ ਬਿਮਾਰੀ ਏ ਨਾ, ਸਾਹ ਤੋਂ ਲੈ ਕੇ 'ਤੇ ਯਾ ਕੋਈ ਤੁਹਾਨੂੰ ਜ਼ੁਕਾਮ ਵਗੈਰਾ ਰੈਂਦਾ, ਪੁਰਾਣਾ ਯਾ ਤੁਹਾਡਾ ਪੇਟ ਸਹੀ ਨੀ ਰੈਂਦਾ। ਮੈਂ ਕੈਂਨਾ, ਏ-ਟੂ, ਜ਼ੈਡ ਪ੍ਰੋਪਰ ਏਦੇ ਨਾਲ ਤੁਹਾਨੂੰ ਫ਼ਰਕ ਪੈ ਜੇਗਾ।
ਅੱਛਾ ਜੀ, ਚਲੋ। ਕਰਾਂਗੀ, ਇਨੂੰ ਵੀ ਟਰਾਈ ਕਰਾਂਗੀ। ਬਟ ਓਈ ਏ ਥੋੜੇ ਜੇਅ ਮੈਂ ਸੋਚ ਰੀ ਆ ਹੁਨ ਨਾ, ਜਿਵੇਂ ਨਿੰਬੂ ਪਾਨੀ ਵਗੈਰਾ ਸਵੇਰੇ ਖਾਲੀ ਪੇਟ ਲੈ ਕੇ ਨਾ, ਠੀਕ ਏ? ਕਿਉਂਕਿ ਮੈਂ ਅਈਓ ਸੁਨਿਐ ਕਿ ਨਿੰਬੂ ਪਾਨੀ ਡਿਟੋਕਸ ਕਰਦਾ ਏ, ਸਰੀਰ ਦੀ ਗੰਦਗੀ ਕਢੱਦਾ ਐ, ਦੇ। ਜਿਵੇਂ ਵੀ ਐ, ਮਤਲਬ ਕੀ ਅੱਛਾ ਹੁੰਦੈ ਨਿੰਬੂ ਪਾਨੀ? ਸਰੀਰ ਵਾਸਤੇ ਵੀ ਨਾ, ਬਸ ਓਹੀ ਸੋਚ ਏਅ ਐ ਕਿ, ਮੋਰਨਿੰਗ 'ਚ ਸਟਾਰਟ ਕਰ ਦਿੰਨੀ ਆ, ਵਿਦ ਹਨੀ ਥੋੜ੍ਹਾ ਜੇਆ ਲੈ ਕੇ ਨਾ? ਓਈਓ, ਸੋਚ ਰੀ ਆ ਹੁਨ 'ਤੇ ਪੈਲੇ 'ਤੇ।
'ਤੇ ਤੁਸੀਂ ਓਹ 'ਤੇ ਲਓ, ਪਰ ਜੋ ਮੈਂ ਤੁਹਾਨੂੰ ਕੇਐ ਨਾ ਤੁਸੀਂ ਐ, ਅਗਰ ਪੁਰਾਨਾ ਆ, ਐ ਵਿਆਹ ਅੱਜ ਤੁਸੀਂ ਯੋਗਾਸਨ ਜਦੋਂ ਕਰਨੈ ਐ ਲਾ, 'ਤੇ ਐਹ ਧਿਆਨ ਰੱਖਨੈ ਨਿਆਨ ਅਗਰ ਨ੍ਹਾਨ ਤੋਂ ਪੈਲੇ ਕਰ ਰੇ ਓ, 'ਤੇ ਅੱਧਾ ਘੰਟਾ ਪੈਲੇ ਕਰਨੈ।
ਅੱਛਾ ਜੀ, ਠੀਕ ਏ।
ਏਅ ਨਾ ਹੋਵੇ ਤੁਸੀ ਸਵੇਰੇ-ਸਵੇਰੇ ਯੋਗਾ ਕਰਕੇ ਆਏ ਓ, ਸਿੱਧਾ ਨ੍ਹਾਨ ਚੱਲੇ ਯੋਗੋਂ ਦੀ ਬਾਈ, ਥੋੜਾ ਤੁਸੀਂ ਅ ਐ ਥੋੜ੍ਹਾ ਅੱਧਾ ਘੰਟਾ ਰ ਰੁਕ ਕੇ
ਹੂੰ।
'ਤੇ ਅਗਰ ਤੁਸੀਂ ਨਹਾਨ ਤੋਂ ਬਾਦ ਵੀ ਕਰ ਰਏ ਓ ਫਿਰ ਜੋ ਖਾਨਾ ਤੁਸੀਂ ਨਾਸ਼ਤਾ ਕਰਨੈ, ਉਹ ਵੀ ਅੱਧਾ ਘੰਟਾ ਰੁਕ ਕੇ ਕਰਨੈ।
ਹਾਂ, ਠੀਕ ਐ।
ਛੋਟੀ-ਛੋਟੀ ਚੀਜ਼ਾਂ ਧਿਆਨ ਰੱਖਨ ਵਾਸਤੇ ਹੈਗੀਆਂ ਨੇ, ਐ ਤੁਸੀਂ ਥੋੜ੍ਹਾ ਧਿਆਨ ਰੱਖੋਗੇ, ਮੈਂ ਕੈਂਨਾ ਤੁਹਾਡਾ ਸ਼ਰੀਰ ਇੱਕ ਦਮ ਅੰਦਰੋ ਨਵਾ ਆਜੇਗਾ। ਤੁਸੀਂ ਇੱਕ ਦਿਨ ਕਰੋਗੇ ਨਾ, 'ਤੇ ਤੁਸੀਂ ਮਤਲਬ ਕਿ ਤਾਂ ਲੋਗ ਨਾ ਤੁਹਾਨੂੰ ਲੱਗੇਆ ਬੜਾ, ਮਤਲਬ ਕਿ ਓ ਹਲਕਾ ਫੀਲ ਹੋਏਗਾ ਤੁਹਾਨੂੰ, ਆਪਨੇ-ਆਪ ਨੂੰ ਨਾ।
ਠੀਕ ਏ, ਨਈਂ ਕਰਾਂਗੀ ਸਟਾਰਟ ਦਖ ਹੁਨ ਬੋਡੀ ਤੇ ਦੇਖੋ ਆਪਣੇ ਜਦੋਂ ਸਰੀਰ ਸਵਸਥ ਹੋਏਗਾ ਤੇ ਆਪੇ ਹੀ ਸਭ ਚੀਜ਼ਾਂ ਵੀ ਹੋਣਗੀਆਂ ਹੁਣ ਜਿਵੇਂ ਕੰਮ ਕਰਨ ਦਾ ਦੋ ਦਿਨ ਤੇ ਮੈਨੂੰ ਇੰਝ ਹੋਆ ਕਿ ਮੈਂ ਕੰਮ ਈ ਨਈ ਕਰ ਪਾ ਰਈ। ਕੋਈ ਵੀ ਨਾ ਮਤਲਬ ਬੜਾ ਔਖਾ ਲੱਗਦਾ ਜੀ ਕੁਛ ਵੀ ਕਰਨਾ। ਤੇ ਮਤਲਬ ਬੋਤ ਜਾਂ ਤਾਂ ਵਹੀ ਹੈ ਨਾ ਕਿ ਅੱਜ ਕੱਲ੍ਹ ਗਰਮੀ ਵੀ ਇੰਨੀ ਪੈ ਰਈ ਐ ਹੁਣ ਦੇਖੋ ਸਕੂਲਾਂ 'ਚ ਬੱਚੇ ਜਾਂਦੇ ਨੇ ਮੇਰੀ ਬੇਟੀ ਆਈ ਓ ਵੀ ਮੈਨੂੰ ਕੈਣ ਲੱਗ ਗਈ।
ਕਿ ਮੰਮਾ ਸਕੂਲ ਮੇਂ ਇਤਨੀ ਗਰਮੀ ਲਗ ਰਈ ਥੀ ਮਤਲਬ ਮੁਝੇ ਐਸਾ ਲਗ ਰਆ ਕਿ ਮੁਝੇ ਚੱਕਰ ਆ ਜਾਏਂਗੇ। ਉਈ ਨਾ ਉਨ ਅੱਜ ਕੱਲ੍ਹ ਬੱਚੇ ਵੀ ਦੇਖੋ ਐਵੇਂ ਵੀ ਨੇ ਹੁਣ ਗਰਮੀ ਬਹੁਤ ਪੈ ਰਈ ਏ ਐਕਚੁਲੀ ਨਾ ਮੈਂ ਤੇ ਐ ਚੀਜ਼ ਨੋਟ ਕੀਤ
ਮੈਂ ਨਾ ਮੇਰੀ ਫਰੈਂਡ ਨੂੰ ਨਾ ਮੇਰੀ ਫਰੈਂਡ ਤੇ ਉਨੂੰ ਮਤਲਬ ਕਿ ਚਿਹਰੇ ਤੇ ਦਾਣੇ ਵਗੈਰਾ ਹੋ ਗਏ ਸੀ ਤੇ ਉਨੂੰ ਮੈਂ ਕਿਆ ਬਈ ਤੂੰ ਏਨੂੰ ਸਟਾਰਟ ਕਰ ਪੈ ਯੋਗਾਸਨ ਨੂੰ ਉਨੇ ਜਦੋਂ ਸਟਾਰਟ ਕੀਤਾ ਨਾ ਤੇ ਮਤਲਬ ਕਿ ਉਨੂੰ ਪੂਰੇ ਅਹ ਪੰਦਰਾਂ ਦਿਨ ਬਾਦ ਫ਼ਰਕ ਵੇਖਿਆ ਜੀ ਪੂਰਾ ਪ ਓ ਅੱਜ ਫੇਸ ਉਦਾ ਬਿਲਕੁਲ ਕਲੀਅਰ ਏ। ਮਤਲਬ ਐ ਚੀਜ਼ ਦਾ ਫ਼ਰਕ ਪੈਂਦੈ ਪਰੋਪਰ ਨਾ ਤੁਸੀਂ ਅਗਰ ਕਰੋਗੇ ਨਾ ਰੋਜ਼
ਹਾਂਜੀ-ਹਾਂਜੀ
ਹੂੰ
ਨਈ ਯੋਗਾ ਨਾਲ ਤੇ ਦੇਖੋ ਸਾਰੇ ਈ ਕੈਂਦੇ ਨੇ ਕਿ ਯੋਗਾ ਨਾਲ ਬੜੀ ਜਲਦੀ ਇਫੈਕਟ ਪੈਂਦਾ ਆਪਣੇ ਸਰੀਰ ਨੂੰ ਮਲਬ ਜਿਵੇਂ ਵੀ ਐ ਮਤਲਬ ਨਾਲੇ ਨਾ ਐਕਟਿਵ ਰੈਂਦਾ। ਸਰੀਰ ਹੋਰ ਸਭ ਤੋਂ ਵੱਡੀ ਗੱਲ ਐਕਟਿਵ ਰੈਂਦਾ ਸਰੀਰ ਪ੍ਰੋਬਲਮ ਨਈ ਹੁੰਦੀ। ਵਧੀਆ ਹਾਂਜੀ।
ਹੂੰ
ਹਾਂਜੀ ਬਸ ਠੀਕ ਵਧੀਆ
ਜਾਂ ਅਗਰ ਤੁਸੀਂ ਯੋਗਾ ਨਈ ਕਰ ਸਕਦੇ ਫਿਰ ਤੁਸੀਂ ਥੋੜ੍ਹਾ ਟਾਈਮ ਕੱ ਢੋ ਆਪਣਾ ਜਿੰਮ ਵਗੈਰਾ ਸ਼ੁਰੂ ਕਰੋ ਮਾੜੀ ਮੋਟੀ
ਨਈ ਉਨੇ ਯੋਗਾ ਈ ਸੋਚਿਆ ਕਿਉਂਕਿ ਜਿਨ ਵੀ ਮੈਂ ਮ ਜਾ ਸਕਦੀ ਮੈਂ ਯੋਗਾ ਈ ਸੋਚਿਆ ਹੋਇਆ ਤੇ ਯੋਗਾ ਹੀ ਕਰਾਂਗੀ ਜਿੰਮ ਦਾ ਟਾਈਮ ਬੜਾ ਮੁਸ਼ਕਿਲ ਨਿਕਲਦਾ ਕਿਉਂਕਿ ਸਵੇਰੇ ਸਭ ਕੁਛ ਅਰਲੀ ਅਰਲੀ ਹੁੰਦਾ ਬੇਟਾ ਸਵੇਰੇ ਮਤਲਬ ਸੀਕਸ ਕਲੋਕ ਉਨੇ ਟਵੀਸ਼ਨ ਜਾਣਾ ਹੁੰਦਾ ਫਿਰ ਓ ਫਾਈਵ ਓ ਕਲੋਕ ਉੱਠਦਾ। ਫੇਰ ਉਨੂੰ ਉਠਾਂਨੇ ਆ ਫੇਰ ਉਨੂੰ ਸਿਕਸ ਓ ਕਲੋਕ ਤੱਕ ਰੇਡੀ ਕਰਕੇ ਉਨੇ ਮਤਲਬ ਜਾਣਾ ਹੁੰਦਾ ਟਿਊਸ਼ਨ ਫਿਰ ਓ ਸੈਵਨ ਓ ਕਲੋਕ ਵੈਨ ਆ ਜਾਂਦੀ ਐ। ਸਕੂਲ ਜਾਣ ਬਸ ਓ ਫੇਰ ਉਦੇ 'ਚ ਈ ਲੱਗਿਆ ਰੈ ਜਾਂਦਾ ਸਵੇਰ ਦਾ ਤਾਂ ਬੋਤ ਭੁੱਖ ਹੈ ਸ਼ਾਮੀ ਫਿਰ ਤੁਹਾਨੂੰ ਪਤਾ ਫਿਰ ਉਈ ਰੂਟੀਨ ਸ਼ੁਰੂ ਹੋ ਜਾਂਦੀ। ਘਰ ਵਾਲੇ ਜਿਮ ਨਾਲ ਔਖਾ ਚਲੋ ਠੀਕ ਐ। ਵੀ ਯੋਗਾ ਤੇ ਫਿਰ ਬੰਦਾ ਥੋੜਾ ਜਿਹਾ ਟਾਇਮ ਕੱਢ ਕੇ ਘਰ 'ਚ ਬੈ ਕੇ ਹੋ ਸਕਦਾ ਐ। ਚਲੋ ਔਨਲਾਈਨ ਯੋਗਾ ਕਲਾਸਿਸ ਵੀ ਅਗਰ ਬੰਦਾ ਲੱਲ ਲਵੇ ਲੇਕਿਨ ਨਾ ਜਿੰਮ ਮੈਨੂੰ ਥੋੜਾ ਜਿਹਾ ਔ ਔਖਾ ਲੱਗਦਾ ਜਾਣ ਆਣਾ ਫਿਰ ਦੇਖੋ ਜਾਓ ਤੇ ਫਿਰ ਪ੍ਰੋਪਰ ਟਾਈਮ ਕੱਢੋ ਐ ਚੀਜ਼ ਹੋ ਜਾਂਦੀ ਐ।
ਹੂੰ ਨਈ ਠੀਕ ਏ ਤੁਸੀਂ ਘਰ ਬੈ ਕੇ ਜੋ ਹੋ ਸਕਦਾ ਉਹੀ-ਉਹੀ ਠੀ ਠੀਕ ਹੈ ਤੁਹਾਡੇ ਅਸਤੇ ਜਿੰਮ ਤੁਸੀਂ ਕੈਂਸਲ ਕਰੋ ਯੋਗਾ ਈ ਕਰਲੋ।
ਹਾਂਜੀ ਤੇ ਤੁਸੀਂ ਯੋਗਾ ਕਰਦੇ ਹੋ ਜਿੰਮ ਜਾਂਦੇ ਓ।
ਮੈਂ ਯੋਗਾ ਕਦੇ ਨਹੀਂ ਕਰਦਾ ਮੈਂ ਜਿੰਮ ਜਾਂਦਾ ਯੋਗਾ ਪਹਿਲੇ ਮੈਂ ਸਟਾਰਟ ਕੀਤੀ ਸੀ। ਤੇ, ਤੇ ਮੇਰਾ ਨਾ ਮਤਲਬ ਕੀ ਮੈਂ ਫਿਰ ਬਾਅਦ ਟੈਮ ਲੱਗਣਾ ਬੰਦ ਹੋ ਗਿਆ ਉਹ ਬੜਾ ਵਧੀਆ ਸੀ ਯੋਗਾ ਦਾ ਮਤਲਬ ਵੀ। ਤੇ ਸਵੇਰ। ਥੋੜਾ ਲੇਟ ਹੋ ਜਾਣਾ ਰਾਤੀ ਲੇਟ ਸੁਣਨ ਹਾਂ ਸਵੇਰੇ ਲੇਟ ਉੱਠਣੇ ਹਾਂ ਉਹ ਫਿਰ ਸਵੇਰੇ- ਸਵੇਰੇ ਅੱਛਾ ਲੱਗਦਾ ਹੁਣ ਮੈਂ ਤੁਸੀਂ। ਰਾਤੀ ਲੇਟ ਸੋਵਾ ਤੇ ਸਵੇਰੇ ਉੱਠਣ ਲਹ ਲੇਟ ਦਸ ਗਿਆਰਾਂ ਵਜੇ ਉੱਪਰ ਤੋਂ। ਜਾ ਕੇ ਯੋਗਾ ਥੋੜੀ ਕਰਾਂਗਾ ਇਹ ਵੀ ਗੱਲ ਹੈ ਨਾ। ਫੇਰ ਮੈਂ ਸ਼ਾਮੀ ਫ੍ਰੀ ਹੁੰਦਾ ਫਿਰ ਮੈਂ ਜਿੰਮ ਵਗੈਰਾ ਚਲਾ ਜਾਂਨਾ। ਜਿੰਮ ਚ ਫੋਟੀ, ਫੋਟੀ ਫਾਈਵ ਮਿੰਟ ਲੱਗਦੇ ਨੇ ਜ਼ਿਆਦਾ ਨਹੀਂ ਲੱਗਦੇ। ਤੇ ਉਹ ਆਪਣਾ ਬ ਸਰੀਰ ਮਤਲਬ ਕੀ ਇੱਕ ਨਾ ਜਿੰਮ ਨਾਲ ਮਤਲਬ ਕੀ ਤੁਸੀਂ ਕਹਿ ਸਕਦੇ ਦਿਓ ਬਈ ਕੋਈ ਵੀੱਤ ਬਿਮਾਰੀ ਨਹੀਂ ਲੱਗਦੀ ਦੂਸਰਾ ਡਿਪਰੈਸ਼ਨ ਨਹੀਂ ਹੁੰਦਾ। ਤੀਸਰਾ ਮਤਲਬ ਕਿ ਅਹ ਐਕਟਿਵ -ਐਕਟ ਰਹਿੰਦਾ ਬੰਦਾ।
ਉਹ ਤਾਂ ਹੈ ਹੀ ਹੈ ਅਤੇ ਫਿਰ ਉਹ ਤੁਸੀਂ ਉਹ ਜਿਵੇਂ ਸਪਲੀਮੈਂਟਸ ਵਗੈਰਾ ਵੀ ਲੈਂਦੇ ਹੋ ਜਾਂ ਨਹੀਂ?
ਨਾ- ਨਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ।
ਅਤੇ ਸਿਰਫ ਐਕਸਸਾਈਜ ਵਗੈਰਾ ਹੁੰਦੀਆਂ ਨੇ।
ਹੁਣ ਲੈਂਦੇ ਬਿਲਕੁਲ ਵੀ ਨਹੀਂ ਸਪਲੀਮੈਂਟ ਲੋਕ ਲੈਂਦੇ ਨੇ। ਪਰ ਮੈਂ ਬੈਨੀਫਿਟ ਨੀ ਸਮਝਦਾ। ਉਹ ਸਹੀ ਨਹੀਂ ਹੈਗੇ
ਨਹੀਂ ਉਹ ਤਾਂ ਹੈ ਵੀ ਨੀ‌। ਸਾਰੇ ਅੱਜ ਕੱਲ੍ਹ ਤਾਂ ਉਨਾ ਨੇ ਬੜਾ ਆਉਂਦਾ ਐ। ਕਿ ਨਹੀਂ ਹੈ ਜਿਹੜੇ ਵੀ ਹੈਉਦੇ ਨੇ ਜਿੰਮ ਦੇ ਸਪਲੀਮੈਂਟਸ ਉਹ ਬੇਕਾਰ ਹੀ ਐਗੇ ਨੇ। ਕਰਨਾ ਕੋਈ ਯੂਜਫੁਲ ਨਹੀਂ ਹੈਗਾ। ਹਾਂਜੀ-ਹਾਂਜੀ
ਕਿਉਂਕਿ ਨਾ ਕਾਫ਼ੀ ਮੈਂ ਸੁਣਿਆ ਜਿੰਮ-ਜਿੰਮਾਂ ਦੇ ਲੋਕ ਮੁੰਡਿਆਂ ਨੂੰ ਨਾ ਅਟੈਕ ਵੀ ਆ ਰਹੇ ਨਾਲ-ਨਾ
ਹਾਂਜੀ-ਹਾਂਜੀ ਕਈ ਰੀਲਸ ਅਸੀਂ ਵੀ ਦੇਖਦੇ ਹਾਂ। ਵਿਚਾਰੇ ਉਹ ਮਤਲਬ ਵੇ ਚੁੱਕਦੇ ਨੇ ਤੇ ਨਾਲ ਹੀ ਮਤਲਬ ਉਹ ਪੂਰੀ ਆਪਣੀ ਬੋਡੀ ਨੂੰ ਜਿਵੇਂ ਸਟ੍ਰੈਚ ਕਰਦੇ ਨੇ ਕੁ ਕੁਛ ਵੀ ਕਰਦੇ ਨੇ ਜੀ ਪਤਾ ਨੀ ਅੱਜਕੱਲ ਕਿਆ ਸਰੀਰਾਂ ਚ ਜਾਨ ਨੀ ਐ।
ਮੈਂ ਦੇਖੋ ਬਿਲਕੁਲ ਸਪਲੀਮੈਂਟ ਲੈ ਰਿਹਾ। ਮੈਂ ਨਾ ਜਿੰਨਾ ਮੇਰਾ ਬੋਡੀ ਦਾ ਵੇਟ ਨਾ ਉਹਨਾ ਪ੍ਰੋਟੀਨ ਲੈਂਨਾ‌। ਪ੍ਰੋਟੀਨ ਉਹ ਵੀ ਖਾਣ ਦੇ ਥਰੂ ਜੋ ਖਾਣਾ-ਪੀਣਾ ਉਹਦੇ ਵਿੱਚ ਪ੍ਰੋਟੀਨ ਹੁੰਦਾ ਹੈ। ਇੱਕ-ਇੱਕ ਸਾਇੰਸ ਲਈ ਇੱਕ ਗੱਲ ਹੈਗੀ। ਜਿਸ ਬੰਦੇ ਦਾ ਜਿੰਨਾ ਵੇਟ ਨਾ ਉਹਨੂੰ ਡੇਲੀ ਓਨਾ ਪ੍ਰੋਟੀਨ ਲੈਣਾ ਹੀ ਚਾਹੀਦਾ ਹੈ।
ਅੱਛਾ ਜੀ ਤੇ ਫਿਰ ਪ੍ਰੋਟੀਨ ਇਸ ਦੇਖੋ‌ ਜਿਹੜਾ ਨੋਨ ਵੈੱਜ ਵੀ ਜਿਹੜਾ ਹੀ ਲੈ ਲੈਂਦੇ ਨੇ। ਉਹ ਤਾਂ ਲੈਂਦੇ ਹੀ ਨੇ ਬਟ ਵੈੱਜ ਵਿੱਚ ਵੀ ਬੜੀਆਂ ਚੀਜ਼ਾਂ ਹੁੰਦੀਆਂ ਪ੍ਰੋਟੀਨ
ਹਾਂਜੀ-ਹਾਂਜੀ ਬਹੁਤ-ਬਹੁਤ ਹੈਗੀਆਂ ਨੇ। ਸਭ ਤੋਂ ਜ਼ਿਆਦਾ ਨਾ ਪ੍ਰੋਟੀਨ ਸੋਇਆਬੀਨ 'ਚ ਹੈਗਾ। ਸੋਇਆਬੀਨ
ਪਨੀਰ, ਸੋਇਆਬੀਨ ਇਹ ਸਭ ਚੀਜ਼ਾਂ ਹਾਂਜੀ-ਹਾਂਜੀ।
ਸਭ ਤੋਂ ਜ਼ਿਆਦਾ ਜਿੜਾ ਪ੍ਰੋਟੀਨ ਮੇਰੇ ਹਿਸਾਬ ਨਾਲ ਅ ਵੈਜ ਜਾ ਸੋਇਆਬੀਨ ਚ' ਤੁਸੀਂ ਸੋਇਆਬੀਨ ਨੂੰ ਆਪਣਾ, ਆਪਣਾ ਸੋਇਆਬੀਨ ਨੂੰ ਆਪਣਾ ਤੁਸੀਂ ਉਬਾਲ ਲਓ। ਪਹਿਲੇ ਪਾਣੀ ਪਿਓ ਦਿਓ। ਫਿਰ ਉਬਾਲ ਲਓ। ਫਿਰ ਇੱਕ ਮੱਖਣ ਦੀ ਟਿੱਕੀ ਲੈ ਕੇ ਨਾ ਤੇ ਮ ਮੱਖਣ ਦੀ ਟਿੱਕੀ ਹਲਕਾ ਜਿਹਾ ਦੁੱਧ ਪਾ ਕੇ ਤੇ ਬਾਕੀ ਜਿਹੜਾ ਪੇਸਟ ਜਿਹਾ ਬਣਾ ਕੇ ਪਹਿਲਾਂ ਉਹਦੇ ਚ ਸੋਇਆਬੀਨ ਸੁੱਟ ਦਿਓ। ਜੋ ਤੁਸੀਂ ਮਤਲਬ ਭਿਓਈ ਦੀ ਐ। ਫਿਰ ਉਹਨੂੰ ਉਬਾਲ ਕੇ ਕੇ ਆਪਣਾ ਖਾ ਲੋ ਬਹੁਤ ਮਤਲਬ ਹੈਲਥੀ ਡਾਇਟ ਏ ਉਹ
ਅੱਛਾ-ਅੱਛਾ-ਅੱਛਾ, ਠੀਕ!
ਹੰ, ਦੇ ਤਿੰਨ-ਤਿੰਨ ਗ੍ਰਾਮ ਪ੍ਰੋਟੀਨ ਇੱਕ ਕੇਲੇ ਚ ਹੁੰਦੈ। ਇੱਕ ਕੇਲੇ ਦੇ ਅੰਦਰ ਤਿੰਨ ਗ੍ਰਾਮ ਪ੍ਰੋਟੀਨ ਹੁੰਦੈ।
ਅੱਛਾ-ਅੱਛਾ, ਠੀਕ ਐ। ਉਹੀਓ ਨਾ ਮਤਲਬ ਕਿ ਦੇਖੋ ਪ੍ਰੋਟੀਨ ਲੈਨੈ ਹਾਂਜੀ! ਪ੍ਰੋਟੀਨ ਲੈਨੈ, ਲੇਕਿਨ ਸਾਨੂੰ ਸੋਰਸਿਸ ਲੱਭਣੇ ਪੈਂਦੇ ਨੇ। ਬਸ ਸੋਰਸਿਸ ਸਾਰੇ ਹੁੰਦੇ ਨੇ, ਵੈੱਜ ਵਿੱਚ ਵੀ ਹੁੰਦੇ ਨੇ, ਨੋਨ ਵੈੱਜ ਵਿੱਚ ਵੀ ਹੁੰਦੇ ਨੇ। ਕਈ ਸੋਰਸਿਜ ਹੁੰਦੇ ਨੇ ਹਨਾ। ਨਈਂ ਟਰਾਈ ਕਰਾਂਗੀ ਮੈਂ ਵੀ ਨਾ ਦੇਖਦੀ ਆਂ, ਯੋਗਾ ਕਲ ਤੋਂ ਸਟਾਟ ਕਰਾਂਗੀ ਫਿਰ ਤੁਹਾਨੂੰ ਦੱਸਾਂਗੀ।
ਇੱਕ ਨਾ ਸਪ੍ਰਾਊਟਸ ਹੁੰਦੇ ਨੇ ਸਪ੍ਰਾਊਟਸ!
ਜੀ-ਜੀ-ਜੀ।
ਸਪਰਾਊਟਸ ਵੀ ਬੋਤ ਪ੍ਰੋਟੀਨ ਹੁੰਦੈ। ਵੈਜ ਇਚ ਮੇਂ ਕੈ ਰਿਆ, ਤੁਸੀਂ ਮਤਲਬ ਵੈਜ ਖਾਂਦੇ ਓ ਹਨਾ!
ਹਾਂਜੀ ਮੈਂ ਵੈਜੀਟੇਰੀਅਨ ਹੈਗੀ ਆ, ਹਾਂਜੀ-ਹਾਂਜੀ, ਹਾਂਜੀ।
ਲੋ ਤੁਸੀਂ ਸੋਇਆਬੀਨ ਲੋ, ਐ ਚੀਜ਼ਾਂ ਮਤਲਬ ਕਿ ਬਸ ਅਸਾਨੀ ਨਾਲ ਤੁਸੀਂ ਆਪਣਾ, ਇੱਕ ਤੇ ਖਾਣ ਚ ਇਨੀ ਭਾਰੀ ਵੀ ਨੀਂ ਹੱਲਕਾ ਰੇਗਾ ਖਾਣਾ ਵੀ।
ਜੀ-ਜੀ, ਜੀ-ਜੀ, ਨਈਂ-ਨਈਂ ਮੈਂ ਕੱਲ ਤੋਂ ਨਾ ਈ ਓ ਆਪਣੀ ਡਾਇਟ ਵੀ ਫੋਲੋ ਕਰ ਨਈ ਐ ਨਾਲੇ-ਨਾਲੇ ਐ ਯੋਗਾ ਦੇ ਜੇੜੇ ਤੁਸੀਂ ਆਸਣ ਦੱਸੇ ਨੇ ਨਾ, ਓ ਵੀ ਟਰਾਈ ਕਰਾਂਗੇ, ਹਾਂਜੀ। ਚਲੋ ਜੀ, ਹਾਂਜੀ! ਜੀ-ਜੀ-ਜੀ, ਥੈਂਕ ਯੂ ਜੀ, ਓਕੇ ਜੀ। ਓਕੇ, ਬਾਏ। ਹੂੰ!